ਹੈਲੋ, ਹਾਂਜੀ ਨਮਸਤੇ ਜੀ
ਨਮਸਤੇ ਜੀ
ਕਿਵੇਂ ਓ? ਕਿਵੇਂ ਉ?
ਵਧੀਆ, ਵਧੀਆ
ਵਧੀਆ, ਕੀ ਕਰ ਰਹੇ?
ਬਸ ਡੇਲੀ ਦੀ ਰੂਟੀਨ, ਕੰਮ ਕਾਰ, ਰੋਟੀ ਪਾਣੀ
ਅੱਛਾ, ਸਾਰਿਆਂ ਨਾਲ ਹੀ ਕੰਮ ਹੈ, ਹੋਰ ਹੈ ਕੀ ਹੈ
ਸਹੀ ਗੱਲ ਹੈ ਜੀ
ਕੱਲ ਪੇਕੇ ਜਾ ਰਹੇ ਹੋ?
ਹਾਂਜੀ
ਚੱਲ ਵਧੀ
ਕੱਲ ਜਾਣਾ, ਨਹੀਂ ਬਸ ਜਾਵਾਂਗੇ, ਆਵਾਂਗੇ
ਕਿਉ?
ਹੋਾਂ ਜਾ ਕੇ ਆ ਜਾਣਾ, ਬਸ ਨਾ -ਨਾ ਉਹ ਬਸ ਫੇਰ ਆ ਜਾਣਾ ਘਰੇ, ਤੁਹਾਨੂੰ ਪਤਾ ਪਿੱਛੇ ਕਿਥੇ ਸਰਦਾ
ਹਾਂ ਇਹ ਤਾਂ ਹੈ, ਜ ਦੁਕਾਨਦਾਰੀ ਕਰਕੇ ਵੈਸੇ ਜ਼ਿਆਦਾ ਔਖਾ ਹੈ ਨਾ ਭਾਬੀ
ਹਾਂਜੀ, ਬਹੁਤ ਔਖਾ
ਹਾਂ, ਤਾਂ ਚੱਲ ਬੰਦਾ ਦੋ ਚਾਰ ਦਿਨ ਲਾ ਇਆ ਵੇ ਦੁਕਾਨਦਾਰੀ ਤਾਂ ਨੇ ਆਣਾਹੋ ਜਾਂਦਾ ਸਮਾਨ ਸਮੂਨ ਦਾ, ਮੁੰਡਾ ਆਇਆ ਨੀ ਕਹਿੰਦੇ ਮੁੰਡੇ ਨੇ ਆਣਾ ਕੰਮ ਲਈ
ਨਹੀਂ ਹਲੇ ਨੀ ਬੁਲਾਇਆ, ਦੀਦੀ ਤੁਹਾਨੂੰ ਪਤਾ ਹੀ ਹੈ ਫੇਰ ਬੰਦੇ ਵੀ ਬੁਲਾ ਲੋ ਖਰਚਾ, ਰੋਟੀ, ਪਾਣੀਦਾਂ ਚਲੋ, ਫੇਰ ਵੀ ਜਦੋਂ ਆਪ ਖਾਂਦਾ ਉਹ ਵੀ ਹੈ ਪਰ ਗੱਲ ਐ ਹੋ ਜਾਂਦੀ ਹੈ, ਅਸੀਂ ਤਾਂ ਦੇਖੋ ਫੇਰ ਵੀ ਇੱਕ ਟਾਈਮ ਦੀ, ਦੂਜੇ ਟਾਈਮ ਖਾ ਲੈਂਦੇ ਆ
ਖਾ ਲੈਦੇ ਹਾਂ, ਉਹ ਤਾਂ ਹੈ, ਅਪਾਂ ਸਾਰ ਲੈਂਦੇ ਹਾਂ
ਇਹ ਵੀ, ਨਹੀਂ ਖਾਂਦੇ।
ਅੱਛਾ!
ਨਾ, ਮੇਰੇ ਪੇਕੇ ਵੀ ਹੈਗੀ ਆ ਲੇਬਰ, ਤੇ ਤੁਸੀਂ ਇਹ ਦੇਖ ਲਓ ਤੇ ਉਹਨਾਂ ਨੂੰ, ਉਹਨਾਂ ਨੇ ਕੰਮ ਵਾਲੀ ਰੱਖੀ ਹੋਈ ਹੈ, ਮਤਲਬ ਵੀ ਰੱਖਿਆ ਹੋਇਆ ਭਰਵਾਂ ਪਰਾਂਠਾ, ਰੋਟੀ, ਅੱਗੇ ਤਾਂ ਇਹਨਾਂ ਦਾ ਸੀਗਾ ਕਿ ਇਹ ਲੋਕ ਚਾਵਲ ਖਾ ਲੈਂਦੇ ਸੀ ਹੁਣ ਇਹ ਲੋਕ ਚਾਵਲ ਵੀ ਨੀ ਇਨਾ ਖਾਂਦੇ, ਰੋਟੀਆਂ ਭਾਲਦੇ ਨੇ, ਸਬਜ਼ੀ ਵੀ ਵਧੀਆ ਹੋਵੇ
ਮਤਲਬ ਐਵੇਂ ਨੀ ਹੈਗਾ, ਹੁਣ ਨੀ ਸਾਰ ਦੇ, ਨਾ ਹੈ ਸੰਡੇ ਨੂੰ, ਇੱਕ ਟਮ ਪਨੀਰ ਦੀ ਸਬਜ਼ੀ, ਕੋਈ ਅੱਛੀ ਸਬਜ਼ੀ
ਅੱਛਾ!
ਹਾਂ, ਐਵੇਂ ਪਾਲਦੇ ਨੇ। ਹਾਂ ਬਹੁਤ, ਹੁਣ ਤੰਗ ਕਰਦੀ ਆ ਲੇਬਰ ਕੜਾ ਰੱਖਣੀ, ਅੱਛਾ ਫੇ ਅੱਜ ਕੱਲ ਭੇਤ ਨ ਹੈ, ਜਿਵੇਂ ਟਾਈਮ ਹੋ ਰਿਹਾ ਹੈ।
ਹਾਂ ਉਹ ਤਾਂ ਹੈ, ਅੱਜ ਕੱਲ ਡਰ ਵੀ ਲੱਗਦਾ ਨਾ ਅੱਜ ਕੱਲ
ਫੇਰ ਘਰ 'ਚ ਰੱਖਣੀ, ਬਹੁਤ ਮੁਸ਼ਕਿਲ ਹੈ।
ਬਹੁਤ ਮੁਸ਼ਕਿਲ ਹੈ ਜਵਾਨ ਬੱਚੇ ਨੇ ਯਾਰ, ਉਹ ਤਾਂ ਹੈ।
ਏਦਾ ਦੋਸ਼ ਕਿਉਂ ਦੇਈਏ, ਆਪਾਂ ਵੀ ਗ਼ਲਤ ਹੋ ਸਕਦੇ ਹ, ਗੱਲ ਹੈ ਇੱਕ, ਅਗਲਾ ਵੀ ਡਰਦਾ ਹੈ। ਹਰ ਕੋਈ ਆਪਣੇ ਬੱਚਿਆਂ ਨੂੰ ਇੱਥੇ ਭੇਜ ਦਿੰਦਾ, ਅਗਲਾ ਸਾਡੇ ਤੋਂ ਡਰਦਾ, ਅਸੀਂ ਉਹਨਾਂ ਤੋਂ ਡਰਦੇ ਹਾਂ। ਇਹ ਤਾਂ ਚਲੋ ਸਾਡੇ ਜਿਵੇ ਮੇਰੇ ਪੇਕੇ ਲੇਬ ਬਰ ਹੈ ਉਹ ਐਸੀ ਲੇਬਰ ਐ ਕੀ ਉਹਨਾਂ ਦੇ ਮਤਲਬ ਜਿਹੜੀ ਲੇਬਰ ਸੀਗੀ ਅਸੀਂ ਛੋਟੇ-ਛੋਟੇ ਹੁੰਦੇ ਸੀ ਤੱਦ ਦੀ ਐ ਕਿ ਉਹਨਾਂ ਦੇ ਬੱਚ ਚਿਆਂ ਦੇ ਵੀ ਬੱਚੇ ਉਰੇ ਨੇ ਆਪ ਵੀ ਉਰੇ ਨੇ ਉਹ ਵੀ ਹਾਂਜੀ ਉਰੀ ਹੈ ਹਾਂਜੀ ਮਤਲਬ ਜਿਹੜੇ ਕੰਮ ਹਾਂਜੀ ਮੇਰੇ ਕੀ ਕਹਿੰਦੇ ਤਾਇਆ ਜੀ ਚਾਚੇ ਜੀ ਉਹਨਾ ਦੇ ਮਤਲਬ ਇੰਨੀ ਪੁਰਾਣੀ ਐ ਕੀ ਉਹਨਾਂ ਦੇ ਆਪ ਦੇ ਬੱਚੇ ਵਿਆਹੇ ਗਏ ਉਹਨਾਂ ਦੇ ਵੀ ਬੱਚੇ ਹੋ ਗਏ।
ਅੱਛਿ ਆ
ਹਾਂਜੀ ਇਹ ਐਹੇ ਜਿਹੀ ਲੇਬਰ ਹੈ ਅਸੀਂ ਚਾਚਾ ਕਹਿੰਦੇ ਹੁੰਦੇ ਐ ਸਾਰੇ। ਜਿੰਨੀ ਵੀ ਸਾਡੀ ਪਰਾਣੀ ਲੇਬਰ ਅ ਅਸੀਂ ਕਿਸੇ ਨੂੰ ਮਤਲਬ ਉਹ ਨੀ ਸਮਝਦੇ। ਅਸੀਂ ਚਾਚਾ ਤਾਇਆ ਐਵੀਂ ਕਹਿੰਦੇ
ਉਹ ਘਰੇਲੂ ਬਣ ਕੇ ਪਤਾ ਕੀ ਹੈ ਵਕਤ ਵੀ ਤਾਂ ਹੀ ਨਿਕਲਦਾ।
ਨਹੀਂ ਹੁਈ ਤੁਂ ਠੀਕ ਦੇਖਲੋ ਇੱਕ ਮੇਰੇ-ਮੇਰੇ ਦਾਦਾ ਜੀ ਕੋਲ ਮੇਰਾ ਚਾਚਾ ਈ ਛੋਟਾ ਜਿਹਾ ਆਇਆ ਸੀ ਬਿਲਕੁਲ ਛੋਟਾ ਜਿਹਾ ਮਤਲਬ ਐਂ ਲਾ ਲਓ ਵੈਭਵ ਤੋਂ ਛੋਟਾ ਠਾਰਾਂ ਉੱਨੀ ਸਤਾਰਾਂ ਠਾਰਾਂ ਸਾਲ ਦਾ ਉਹਤ ਤੋਂ ਮਤਲਬ ਭਾਵੇਂ ਛੋਟਾ ਹੋਊਗਾ ਤਾਂ ਵੱਡਾ ਨੀ ਤੇ ਜਦੋਂ ਉਹ ਆਏ ਫੇਰ ਮੇਰੇ ਦਾਦਾ ਜੀ ਕੋਲ ਕੰਮ ਕਰਨ ਲੱਗ ਗਏ ਐਸੀ ਲੇਬਰ ਉਹਨਾਂ ਨੇ ਰੱਖ ਲਿਆ ਕੰਮ ਦੀ ਲੋੜ ਸੀ ਹੈ ਚੌਧਰੀ ਹੈ ਪਰ ਓਹ ਤੇ ਘਰੋਂ ਲੜਕੇ ਲੁੜਕੇ ਕਿਤੇ ਆ ਗਿਆ। ਤੇ ਆਗੇ ਮੇਰੇ ਦਾਦਾ ਜੀ ਨੇ ਰੱਖ ਲਿਆ ਕੰਮ ਤੇ ਕੀ ਚੱਲ ਕੰਮ ਕਰ ਰਿਹਾ ਮੁੰਡਾ ਖੁੰਡਾ ਹਨਾ ਤੇ ਹੁਣ ਉਹ ਉਹ ਚਾਚਾ ਯੀ ਦੀ ਉਮਰ ਮੇਰੇ ਪਾਪਾ ਦੇ ਹਾਣ ਦੇ ਹੋਨੀ ਆ ਨਾਲੇ ਪਾਪਾ ਤੋਂ ਵੀ ਹਾਂ ਪਾਪਾ ਦੇ ਹਾਨ ਦੇ ਹੋਣਗੇ ਤੇ ਕੀ ਕਹਿੰਦੇ ਐਂ ਉਹਨਾਂ ਨੇ ਮੇਰੇ ਦਾਦਾ ਜੀ ਨੇ ਰੱਖ ਲਿਆ। ਕੀ ਚਲੋ ਕੰਮ ਕਾਰ ਕਰ ਲੈਣਗੇ ਕੰਮ ਕਾਰ ਕਰ ਲੈਣਗੇ ਮੇਰੇ ਮਤਲਬ ਐਨਾ ਜਾਦਾ ਮਿਕਸਪ ਹੋ ਗੇ ਕੀ ਜਿਹੜੀ ਮੇਰੀ ਆ ਚਾਚੀ ਗਿਆ ਸੀ ਮੇਰੀ ਮੰਮੀ ਹੋਰੇ ਸੀ ਮਤਲਬ ਬੱਚਿਆਂ ਦੀ ਤਰ੍ਹਾਂ ਬੰਦਾ ਕਹਿ ਦਿੰਦਾ ਕਿ ਕੱਪੜੇ ਧੋਤੇ ਕੋਈ ਰੋਟੀ ਪਾਣੀ ਐਵੇਂ ਮਤਲਬ ਉਹਦੀ ਕਰਨ ਲੱਗ ਗਏ ਉਹਨੂੰ ਅਸੀਂ ਫੇਰ ਅਸੀਂ ਚਾਚਾ ਜੀ ਕਹਿੰਦੇ ਹੁੰਦੇ ਸੀ ਚਾਚਾ ਜੀ ਚਾਚਾ ਜੀ ਐਵੇਂ ਈ ਕਹਿੰਦੇ ਸੀ ਤੇ ਫੇਰ ਉਹ ਸਾਡੇ ਕੋਲ ਰੈਣ ਲੱਗ ਗਏ ਉਹਨਾਂ ਦੀ ਉਮਰ ਇਹ ਲਾ ਲੋਓ ਕੀ ਹੁੰਦੇ ਤੀ ਕ ਸਾਲ ਦੇ ਹੋ ਗਏ
ਅੱਛਾ
ਫੇਰ ਅਸੀਂ ਕੀ ਕਹਿੰਦੇ ਐਂ ਉਹਨਾਂ ਨੂੰ ਰੋ ਟੀ ਪਾਣੀ ਮਤਲਬ ਸਾਰਾ ਕੁਸ਼ ਹੀ ਅਸੀਂ ੳ ਸਾਰੇ ਆਪਣੀ ਫੈਮਿਲੀ ਦੀ ਤਰ੍ਹਾਂ ਰਹਿਣ ਲੱਗ ਗਏ ਉਹ। ਰੈਣ ਲੱਗ ਗਏ ਫੇਰ ਮੇਰੇ ਦਾਦਾ ਯੀ ਕਹਿੰਦੇ ਕਿ ਚੱਲ ਤੂੰ ਰਹਿੰਦਾ ਤਾਂ ਹੈਗਾ ਹੀ ਆ ਪੁੱਤ ਦੀ ਤਰ੍ਹਾਂ ਮੇਰੇ ਕੋਲ। ਬਹੁਤ ਕਮਾਂਦੇ ਸੀ ਉਹ ਜਿੰਨਾ ਕਮਾਂਦੇ ਸੀ ਨਾਂ ਤੇ ਉਹ ਮਤਲਬ ਸਾਡੇ ਪਰਿਵਾਰ ਦੇ ਬੱਚਿਆਂ ਤੇ ਲਾ ਦਿੰਦੇ ਸੀ ਐਂ ਲਾ ਲਓ
ਅੱਛਾ
ਬੜਾ ਕਮਾਇਆ ਉਹਨਾ ਨੇ ਫੇਰ ਮੇਰੇ ਦਾਦਾ ਯੀ ਕਹਿੰਦੇ ਕਿ ਚੱਲ ਤੂੰ ਕਮਾਂਦਾ ਤਾਂ ਹੈਗਾ ਤੇਰਾ ਵਿਆਹ ਕਰ ਦੀਨਾ।
ਅੱਛਾ
ਤੇ ਉਹ ਮੇਰੇ ਈ ਪਾਪਾ ਨੂੰ ਭਾਈ ਮੰਨਣ ਲੱਗ ਗਏ ਕੀ ਐਵੇਂ ਫੈਮਲੀ ਮੈਂਬਰ ਬਣ ਗਏ।
ਹੂੰ ਹੂੰ
ਫੇਰ ਉਹਨਾਂ ਨੇ ਕੀ ਕੀਤਾ, ਫੇਰ ਅਸੀਂ ਉਹਨਾਂ ਦਾ ਵਿਆਹ ਕਰਤਾ ਫੇਰ ਉਹ ਮੰਨੇ ਨੀ। ਕਿ ਮੈਂ ਨੀ ਵਿਆਹ ਕਰਾਂਦਾ ਮੈਂ ਨੀ ਕਰਾਂਦਾ ਮੈਂ ਨੀ ਕਰਾਂਦਾ। ਫੇਰ ਇੱਕ ਦਿਨ ਉਹਨਾਂ ਦੀ ਉਮਰ ਪੈਂਤੀ ਸਾਲ ਦੀ ਹੋਗੀ, ਤੀਹ ਪੈਂਤੀ ਦੇ ਗੇੜ 'ਚ ਫੇਰ ਇੱਕ ਦਿਨ ਆਏ ਮੇਰੀ ਬੂਆ ਨੂੰ ਕਹਿੰਦੇ ਭੈਣ ਮੇਰਾ ਕਰਾ ਦੇ ਚੱਲ। ਤੇ ਉਹਦਾ ਵਿਆਹ ਕਰਾਤਾ ਅੱਜ ਤਿੰਨ ਮੁੰਡੇ ਆ, ਸਾਡਾ ਇੰਨਾ ਪਿਆਰ ਸੀ ਸਾਡੇ ਕੋਲ ਰਹੇ, ਤੇ ਮਤਲਬ ਸਾਨੂੰ ਹੀ ਆਪਣੇ ਮਤਲਬ ਪਰਿਵਾਰ ਦੇ ਸਮ ਸਦੱਸਿਆ ਬਣਗੇ ਮੇਰੇ ਪਾਪਾ ਉਹਦੇ ਤਾਂ ਤਿੰਨ ਭਾਈ ਸੀ। ਫੇਰ ਇਹ ਚਾਰ ਹੋ ਗਏ, ਐਂ ਲਗਦਾ ਕਿ ਅੱਜ ਉਹ ਮੇਰੇ ਦਾਦੇ ਤੋਂ ਵੀ ਵੱਧ ਕਾਮਯਾਬ ਐ।
ਠੇਕੇਦਾਰ ਆ ਪੂਰੇ ਸ਼ਹਿਰ ਦੇ, ਇਨਾ ਨਾਮ ਹੈ ਉਹਨਾ ਦਾ ਇਨਾ ਹਾਂਜੀ ਹਰ ਮੁੰਡਾ ਉਹਨਾਂ ਦਾ ਅੱਜ ਸਤਾਈ ਸਾਲ ਦਾ ਹੋ ਗਿਆ। ਮੇਰੇ ਹੱਥਾਂ 'ਚ ਪਲਿਆ, ਤੇ ਕੀ ਕਹਿੰਦੇ ਉਹ, ਐੰਨੀ ਵੱਡੀ ਮਤਲਬ ਉਹਨਾਂ ਨੇ ਆਪਣੀ ਬਣਾ ਰੱਖੀ ਏ ਕੰਮ ਉਹਨਾਂ ਦਾ ਕੈਟਰਿੰਗ ਦਾ ਮੰਨੇ-ਤੰਨੇ ਆ ਠੇਕੇਦਾਰ ਕਸ਼ਮੀਰੀ ਲਾਲ ਠੇਕੇਦਾਰ।
ਐਵੇਂ ਆ ਦੇਖ ਲੋ। ਉਹ ਟੈਮ ਹੋਰ ਸੀ ਅੱਛਾ ਉਹਨਾਂ ਹਾਂ ਮਤਲਬ ਅਸੀਂ ਉਹਨਾਂ ਨੂੰ ਖੁਦ ਦੇਖਿਆ ਉਹਨਾਂ ਨੇ ਆਣਾ ਹਨਾ ਭਾਬੀ ਮੇਰੀ ਮੰਮੀ ਨੇ ਮਤਲਬ ਉਹਨਾਂ ਦੀ ਨੀ ਗੱਲ ਨੀਵੀਂ ਪਾ ਕੇ ਕਰਨੀ ਸਾਰਾ ਮਤਲਬ ਪਰਿਵਾਰ ਦਾ ਪੂਰਾ ਉਹ ਦੇਖ ਲਓ ਰਿਹਾ ਉਹ ਸਾਡੇ ਪਰਿਵਾਰ ਦਾ ਬਣ ਗਏ ਸਾਡੇ ਇਹੇ ਜਿਹੇ ਕਿੰਨੇ ਨੌਕਰ ਨੇ ਮੇਰੇ ਚਾਚੇ ਨੇ ਵੀ ਦੋ-ਤਿੰਨ ਵਸਾ ਰੱਖੇ ਨੇ ਐਵੇਂ ਈ। ਮੇਰੇ ਚਾਚੇ ਦੇ ਨਾਲ ਹੀ ਉੱਥੇ ਰਹਿੰਦੇ ਨੇ ਹਾਂਜੀ ਉਹਨਾਂ ਦੇ ਅੱਜ ਪੋਤੇ ਹੋਗੇ। ਪਰ ਹੁਣ ਨੀ ਨਾ ਮਿਲਦੇ। ਕੋਈ ਐਵੇਂ ਦਾ ਜੋ ਪਰਿਵਾਰ ਬਣ ਜੇ। ਆ ਹੋ ਜੇ, ਇਹ ਤਾਂ ਚਾਚਾ ਸਾਡਾ ਠੇਕੇਦਾਰ ਮੇਰੀ ਚਾਚੀ ਉਹ ਸੂਟ ਮੰਗਾਂਦੀ ਹੁੰਦੀ ਏ।
ਹਾਂ
ਐਵੇਂ ਆ। ਤਾਂ ਕਰਕੇ, ਹੋਰ
ਉਹੀ ਕਹਿੰਦੇ ਯਾਰ ਪਹਿਲਾਂ ਦੇ ਬੰਦਿਆਂ ਦਾ ਤੇ ਨਾ ਹੁਣ ਦੇ ਬੰਦਿਆਂ ਨਾਲ ਵੈਸੇ ਵੀ ਭਾਬੀ ਜ਼ਮੀਨ ਆਸਮਾਨ ਦਾ ਫ਼ਰਕ ਐ।
ਹਾਂਜੀ।
ਪਹਿਲਾਂ ਬੰਦੇ ਹੁੰਦੇ ਸੀ ਭੋਲੇ ਭਾਲੇ ਜੋ ਕਿਥੇ ਕਹਿ ਤਾ ਕਿ ਦੂਜੇ ਦੀ ਗੱਲ ਮੰਨ ਲੈਂਦੇ ਸੀ ਹੁਣ ਹੁਣ ਤਾਂ ਅਗਲੇ ਮਰਨ ਮਾਰਨ ਜਾਂਦਾ ਤੂੰ ਇਹ ਗੱਲ ਕਹਿ ਕਿਵੇਂ ਦਿੱਤੀ।
ਸਹੀ ਗੱਲ ਏ।
ਸਿਰ ਪਾੜਨ ਨੂੰ ਜਾਂਦੇ ਨੇ। ਤਾਹੀ ਤਾਂ ਪਹਿਲਾਂ ਦੇ ਵਕਤ ਕਹਿੰਦੇ ਨਾ ਪਹਿਲਾਂ ਦੇ ਵਕਤ ਭੋਲੇ ਸੀਗੇ। ਇਨਸਾਨਾਂ 'ਚ ਪਿਆਰ ਸੀ ਹੁਣ ਤਾਂ ਆਪਣੇ ਭਾਈ ਭਾਈ ਨੂੰ ਦੇ ਸਕਦਾ ਭੈਣ ਭੈਣ ਨੂੰ ਦੇ ਸਕਦੀ।
ਸਹੀ ਗੱਲ ਹੈਗੀ, ਮੈਂ ਉਹੀ ਤਾਂ ਹੈ ਨਾ ਪਰਿਵਾਰ ਦਾ ਬੜਾ ਫ਼ਰਕ ਪੈ ਜਾਂਦਾ।
ਹਾਂ ਬਿਲਕੁਲ-ਬਿਲਕੁਲ। ਚਲੋ ਕੋਈ ਨੀ ਤੁਸੀਂ ਦੁਕਾਨ ਦੇ ਕੋ ਹੋਰ, ਮਾੜਾ-ਮੋਟਾ ਚੱਲ, ਆਪਣਾ ਮਿ ਕੰਮ ਕਰ ਲਿਆ ਕਰੋ ਹੋਰ ਕੀ ਹੈ ਚੱਲ ਹਨਾ ਰਲ-ਮਿਲ ਕੇ।
ਉਹੀ ਇਹ ਜੇ ਆਪ ਕਰ ਰਹੇ ਆ ਤਾਂ, ਕੁਛ ਬੱਚਿਆਂ ਨੂੰ ਦੇ ਵੀ ਰਹੇ ਆ।
ਫਿਰ ਉਹੀ ਆ ਨਾ ਫਿਰ ਬਚਦਾ ਨੀ ਕੁਛ।
ਲੋਨ-ਲੂਨ ਚੱਲਦੇ ਨੇ ਕੰਮ ਕਰ ਰਹੇ ਨੇ ਖਰਚੇ ਕੱਢ ਰਹੇ ਨੇ, ਇਹੀ ਨ- ਨੋਕਰਾਂ ਦੀ ਤਨਖਾਹ ਹੋ ਜਾਂਦੀ ਏ ਫੇਰ
ਉਹਨਾਂ ਨੂੰ ਦਿਓ
ਹਾਂ ਬਸ ਇਹ ਲਾ ਲੋ ਨੌਕਰਾਂ ਨੂੰ ਨੀ ਦਿੰਦੇ ਅਸੀਂ। ਫੇਰ ਉਹੀ ਏ ਦੀਦੀ, ਜੇ ਅਸੀਂ ਲੋਕਾਂ ਨੂੰ ਅੱਗ ਸਵਾਹ ਖਵਾਈਏ ਫੇਰ ਫੇਰ ਨੋਟ ਕਮਾ ਵੀ ਲਈਏ। ਫੇਰ ਬੱਚਤ ਬਥੇਰੀ। ਗੱਲ ਏ ੲੈ। ਬਸ ਏਹੀ ਹੈ ਕਿ ਅਸੀਂ ਜਿਹੜੀ ਲੇਬਰ ਹੈ, ਉਹ ਸਾਡੀ ਹੈ। ਜਿਹੜਾ ਪੈਸਾ ਹੈ, ਫੇਰ ਉਹ ਵੀ ਸਾਡਾ ਐ ਜੇ ਮਿਹਨਤ ਆਪ ਕਰ ਰਹੇ ਆ ਤਾਂ ਫੇਰ। ਹਾਂਜੀ ਉ ਨਾ ਵੱਡਾ ਭਾਈ ਕੰਮ ਕਰਦਾ ਏ ਨਾ।
ਨਈ ਨਈ ਸ਼ਿਵਾਨੀ ਸ਼ਿਵਾਨੀ ਦਾ ਸੱਸ ਸਉਰੇ ਹਾਂ।
ਨਹੀਂ ਪੇਕਿਆਂ ਚ ਕੇ ਸੋਹਰਿਆਂ ਚ।
ਸੋਹਰੇ ਚ ਸ਼ਵਾਨੀ
ਅੱਛਾ ਸੁਰ, ਉਹਨਾਂ ਨੇ ਨਹੀਂ ਸ਼ਿਵਾਨੀ ਕਰਦੀ ਏ ਸਾਰਾ ਕੰਮ। ਸ਼ਿਵਾਨੀ ਬੋਤ ਕੰਮ ਕਰਦੀ ਏ। ਹੂੰ ਉਦੇ ਸੇਰ ਤੇ ਤਾਂ ਦੁਕਾਨ ਚੱਲਦੀ ਏ, ਉਹਨਾ ਦਾ ਕੰਮ ਤਾਂ ਨਜੈਜ਼ ਏ। ਉਹਦਾ ਸੋਹਰਾ ਕਰਦਾ ਹੁੰਦਾ ਸੀ ਪਹਿਲਾਂ ਹਾਂਜੀ। ਉਦਾ ਸੋਹਰਾ ਕਰਦਾ ਸੀ ਕੰਮ। ਹੋਰ
ਕੱਪੜੇ ਦੇ ਕੰਮ ਛੱਡਤਾ ੳਦੇ ਘਾਰ ਵਾਲੇ ਨੇ।
ਹੋਰ ਛੱਡਤਾ।
ਅੱਛਾ ਉਹੀ ਕਰ ਰਿਹਾ ਹੁਣ।
ਹਾਂ ਇਹੀ ਕੰਮ ਕਰਦਾ ਤੇ ਉਹ ਸੋਹਰਾ ਕਰਦਾ ਹੁੰਦਾ ਸੀ, ਇਹਨੂੰ ਵਧੀਆ ਕੰਮ ਏ ਐਂਨ ਵਧੀਆ।
ਫੇਰ ਦੀਦੀ ਏਦਾਂ ਏਂ ਕੀ ਕੰਮ ਤਾਂ ਬੋਤ ਕਰਦੀ ਏ ਇਹ ਵੀ ਦੁਕਾਨ ਦਾ। ਪਰ ਐਂ ਏਂ ਕਿ ਜੇ ਕੰਮ ਕਰ ਤੋ ਐਸ਼ ਵੀ ਕਰਦੀ ਪਈ ਏ।
ਹਾਂ ਸਹੀ ਗੱਲ ੲੈ।
ਉਹਦਾ ਘਰਵਾਲਾ ਹੂ ਉਹਦੀ ਕਰਦੈ, ਕਦਰ ਕਰਦੈ ਉਹਦੀ।
ਤੇ ਉਹੀ ਨਾ ਵ ਤ ਵਕਤ ਦੀਆਂ ਗੱਲਾਂ ਹੁੰਦੀਆਂ ਨੇ, ਕਿਸੇ ਟਾਈਮ ਕਿੰਨੀ ਲੜਾਈ ਝਗੜੇ
ਗਲੀ ਫਿਜੀਕਲੀ ਕੰਮ ਕਰਨਾ ਬਹੁਤ ਮੁਸ਼ਕਿਲ ੲੈ।
ਬੋਤ ਮੁਸ਼ਕਿਲ ਏ ਜੀ ਬੋਤ ਮੁਸ਼ਕਿਲ ੲੈ। ਬੱਚੇ ਵੀ ਦੇਖਣਾ ਘਾਰ ਦਾ ਵੀ ਦੇਖਣਾ। ਦੁਕਾਨ ਦਾ ਵੀ ਦੇਖਣਾ ਇੱਕ ਬੰਦੇ ਦੇ ਸਿਰ ਤੇ ਬਹੁਤ ਔਖਾ ਹੋ ਜਾਂਦੈ।
ਫਿਜ਼ਕਲੀ ਕੰਮ ਕਰਨਾ ਬਹੁਤ ਜ਼ਿਆਦਾ ਮੁਸ਼ਕਿਲ ੲੈ, ਆਪਾਂ ਕਹਿ ਦਿੰਨੇ ਏਂ
ਹਾਂ ੳ ਤਾਂ ਹੈ। ਚਲੋ ਜਿਵੇਂ ਅਗਲੇ ਨੂੰ ਠੀਕ ਲੱਗੇ ਹੇਨਾ, ਉਹ ਜਾਂਦਾ।
ਪਰਮਾਤਮਾ ਨੇ ਮਿਹਨਤ ਲੈਣੀ ਏ ਉਨੀ ਲੈਣੀ ਹੋਈ ੲੈ।
ਹਾਂ ਇਹ ਤਾਂ ਹੈ।
ਗੱਲ ਏ ੲੈ, ਅਸੀਂ ਕੁਛ ਵੀ ਕਹੀ ਜਾਈਏ ਜੇ ਆਪਣੀ ਮਰਜ਼ੀ ਚੱਲਦੀ ਹੁੰਦੀ ਤਾਂ ਹੁਣ ਨੌਕਰਾਂ ਚ ਈ ਕੰਮ ਕਰ ਰਹੇ ਹੁੰਦੇ, ਜਦ ਚੱਲਦੀ ਉਹਦੀ ੲੈ ਰੱਬ ਸਿਚੁਏਸ਼ਨ ਈ ਇਹੋ ਜਿ ਬਣਾਉਂਦੈ ਨੌਕਰ ਈ ਨਾ ਰੱਖਣ।
ਸਹੀ ਗੱਲ ੲੈ। ਚਲੋ ਚੱਲ ਭਾਬੀ ਕਰੋ ਕੰਮ ਤੁਸੀਂ ਮੈਂ ਫੇਰ ਤੁਹਾਨੂੰ ਕੱਲ ਕਰੂੰਗੀ ਫੋਨ ਹੈ ਕੱਲ ਜਾਂ ਪਰਸੋਂ।
ਓਕੇ ਜੀ- ਓਕੇ ਜੀ- ਓਕੇ। ਓਕੇ ਜੀ ਓਕੇ ਗੁੱਡ ਨਾਈਟ।